ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ ਹੋਰ ਕੀ ਹਾਲ ਹੈ ਜੀ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਠੀਕ ਹੋ।
ਬ ਵਧੀਆ ਠੀਕ ਠਾਕ ਆ ਤੁਸੀਂ ਦੱਸੋ?
ਵਧੀਆ ਹੋਰ ਕੰਮ ਕਾਰਜ ਠੀਕ ਚੱਲ ਰਿਹਾ।
ਕੰਮ ਕਾਰ ਵਧੀਆ ਚੱਲ ਰਿਹਾ ਬਰੋ
ਅੱਛਾ। ਮੈਂ ਕੱਲ ਮੇਰੇ ਦਿਮਾਗ ਚ ਗੱਲ ਆਈ ਇੱਕ ਮੈਂ ਕਿਹਾ ਗਰਮੀ ਦੀਆਂ ਛੁੱਟੀਆਂ ਚੱਲ ਰਹੀ ਹੈ।
ਹਾਂਜੀ।
ਤੇ ਕਿਤੇ ਘੁੰਮਣ ਚੱਲੀਏ
ਹਾਂ, ਮੈ ਵੀ ਸੋਚ ਰਿਹਾ ਸੀ ਕਾਫੀ ਟਾਈਮ ਹੋ ਗਿਆ ਕਿਥੇ ਗਿਆ ਨੀ ਮੈ ਵੀ ਸੋਚਦਾ ਕਿਥੇ ਦਾ ਪ੍ਰੋਗਰਾਮ ਬਣਾਓ ਫਿਰ
ਹਾਂਜੀ-ਹਾਂਜੀ ਕੋਈ ਪਹਾੜਾਂ ਵੱਲ ਦਾ ਬਣਾਦੇ ਹਾਂ।
ਹਾਂ ਦੇਖ ਲਓ ਕਿਹੜੀ ਲੋਕੇਸ਼ਨ ਤੇ ਜਾਣਾ
ਮੈਂ ਤਾਂ ਸੋਚ ਰਿਹਾ ਸੀ ਵੀ ਆਪਾਂ ਮਨਾਲੀ ਚੱਲੀਏ
ਮਨਾਲੀ ਹਾਂ ਉਹ ਵੀ ਜਗ੍ਹਾ ਵਧੀਆ ਕਾਫੀ ਫੇਮਸ ਮਸ਼ਹੂਰ ਹੈ। ਕਦੇ ਮੈਂ ਗਿਆ ਨੀ ਮੈਂ ਵੀ ਸੋਚ ਰਿਹਾ ਸੀ। ਜਾਣਾ
ਹੂੰ ਫਿਰ ਉਥੇ ਜਾ ਮਨਾਲੀ ਵੈਸੇ ਮੈਨੂੰ ਵੀ ਬਹੁਤ ਪਸੰਦ ਵੀ ਐ। ਉਥੇ ਦੇ ਪਹਾੜ ਦਰਿਆ ਮੌਸਮ ਸਾਰਾ ਕੁਛ ਵਧੀਆ ਮਿਲੇਗਾ।
ਹਾਂ ਇਹ ਤਾਂ ਹੈ। ਦੇਖਲੋ ਕਦੋਂ ਜਾਣਾ ਫੇਰ
ਆਪਾਂ ਬਸ ਇਕ ਦੋ ਹਫ਼ਤੇ ਤੱਕ ਚੱਲਦੇ ਹਾਂ। ਪਲੈਨ ਬਣਾ ਲੈਣੇ ਆ।
ਹਾਂ ਠੀਕ ਹੈ। ਬਸ ਔਫਿਸ ਤੋਂ ਛੁੱਟੀ ਹੀ ਲੈ ਲੇਗੇ
ਹਾਂਜੀ ਤਿੰਨ ਦੋ ਤਿੰਨ ਮੁੰਡੇ ਹੋਰ ਕਰ ਲਾਂਗੇ ਤਿੰਨ ਚਾਰ ਮੁੰਡੇ ਇਕੱਠੇ ਚੱਲਾਂਗੇ ਫੇਰ
ਹੂੰ, ਕਾਰ ਤੋਂ ਜਾਣਾ ਕਿ ਬੱਸ ਤੋਂ-
ਹਾਂ ਮੈ ਵੀ ਸੋਚ ਰਿਹਾ ਸੀ। ਵੀ ਕਾਰ 'ਚ ਜਾ ਕੇ ਜ਼ਿਆਦਾ ਫਾਇਦਾ ਰਹੇਗਾ ਕਿ ਬੱਸ 'ਚ ਜਾ ਕੇ ਸਹੀ ਰਹੇਗਾ।
ਬੱਸ ਤਾਂ ਚਲੋ ਸਸਤਾ ਪੈ ਜੇਗਾ ਬਟ ਆਪਣਾ ਯਾਰੀ
ਹਾਂ ਬਸ ਚ ਇਹ ਐ। ਵੀ ਚਲੋ ਆਪਣੇ ਸਾਰਿਆਂ ਨੂੰ ਪੈਸੇ ਘੱਟ ਲੱਗਣਗੇ।
ਹੂੰ,
ਦੇਖ ਲੈਣੇ ਆ ਪੁੱਛ ਲੈਣੇ ਆ ਦੋ ਹੋਰ ਮੁੰਡਿਆਂ ਨੂੰ ਸਲਾਹ ਕਰ ਲਾਂਗੇ ਫੇਰ ਜਿਵੇ ਹੋਏਗਾ ਚੱਲਾਂਗੇ ਉਸਤੇ
ਹਾਂ ਸਹੀ ਆ।
ਮੌਸਮ ਵੀ ਵਧੀਆ ਹੋਵੇਗਾ ਉੱਧਰ' ਉਰੇ ਗਰਮੀ ਪੈ ਰਹੀ ਐ ਬਹੁਤ।
ਉੱਥੇ ਤਾਂ ਬਰਫ਼-ਬਰਫ਼ ਡਿੱਗਦੇ ਹਨ ਪਹਾੜਾਂ ਚ।
ਥੋੜਾ ਮਨ ਸ਼ਾਂਤੀ ਮਿਲੇਗੀ ਥੋੜੇ ਦਿਨ।
ਮੌਸਮ ਬਹੁਤ ਵਧੀਆ ਉੱਥੇ ਤਾਂ।
ਹਾਂਜੀ ਹਾਂ।
ਇੱਥੇ ਆਪਣੇ ਪੂਰੀ ਗਰਮੀ ਪੈ ਰਹੀ ਹੈ' ਉੱਥੇ ਪੂਰਾ ਚਿਲਡ ਹੀ ਚੀਲਡ ਹੋਏਗਾ ਮੌਸਮ।
ਹਾਂਜੀ ਉਹੀ ਹੈ ਮਨ ਨੂੰ ਸ਼ਾਂਤੀ ਮਿਲੇਗੀ ਥੋੜੇ ਦਿਨ ਇੱਧਰੋਂ।
ਹਾਂ ਹੂੰ।
ਸ਼ੋਰ ਸ਼ਰਾਬੇ ਤੋਂ ਦੂਰ।
ਜੇ ਬਾਈਕ ਤੇ ਜਾਣਾ ਤਾਂ ਬਾਈਕ ਤੇ ਚੱਲਦੇ ਆ।
ਹਾਂਜੀ ਦੇਖ ਲਵਾਂਗੇ ਜੇ ਮੋਟਰਸਾਈਕਲ ਤੇ ਬਣੇਗਾ। ਤਾਂ ਮੋਟਰਸਾਈਕਲ ਚਲ ਪਾਵਾਂਗੇ।
ਬਾਈਕਿੰਗ ਬਾਈਕ 'ਤੇ ਜਾਣ ਦਾ ਸਵਾਦ ਹੀ ਅਲੱਗ ਹੈ। ਪਹਾੜਾਂ 'ਚ ਚਲਾਣ ਦਾ ਉਹ
ਹਾਂਜੀ ਹਾਂ-
ਪਹਾੜਾਂ ਦੇੇ ਇਕੱਠ ਮੁ ਨਜ਼ਾਰਾ ਜਿੱਥੇ ਦਿਲ ਕਰਦਾ ਉਥੇ ਰੁਕੋ, ਜੀ ਕਰਦਾ ਫੋਟੋ ਖਿਚਾਓ-
ਹਾਂ ਫੋਟੋਗ੍ਰਾਫ ਇਹ ਵੀ ਹੈ। ਫੋਟੋਗ੍ਰਾਫੀ ਦਾ ਵੀ ਫਾਇਦਾ
ਹੂੰ। ਇਕ ਤੇ ਇਕ ਵੀਊ ਆਉਦੇ ਨੇ ਉਥੇ ਰਸਤੇ 'ਚ- ਆਪਣੇ ਵ ਆਪਣੇ ਸਾਧਨ ਨਾਲ ਜਾਉਗੇ ਤਾਂ ਸਹੀ ਹੈ।
ਹਾਂ ਇਹ ਤਾਂ ਹੈ, ਬਸ ਤੇ ਫੇਰ ਪਾਬੰਦੀ ਹੋ ਜਾਂਦੀ ਹੈ। ਯਾਰ ਵੀ ਇਥੇ ਨੀ ਰੁਕਣਾ ਇਥੇ ਰੁਕਣਾ
ਹਮ
ਦੇਖਦੇ ਆ ਚੱਲ, ਤਿੰਨ-ਚਾਰ ਦਿਨ ਦਾ ਪ੍ਰੋਗਰਾਮ ਬਣਾਉਂਦੇ ਹਾਂ।
ਹੂੰ ਠੀਕ-
ਇੱਕ ਲਿਸਟ ਬਣਾ ਲਾਂਗੇ ਵੀ ਹਾਂ ਕਿਵੇਂ? ਕਿਹੜਾ-ਕਿਹੜਾ ਸਮਾਨ ਲੈ ਕੇ ਜਾਣਾ ਹੈ, ਕਿਹੜਾ ਜ਼ਰੂਰੀ ਸਮਾਨ ਹੈ?
ਹਾਂ, ਲਿਸਟ ਬਣਾ ਲਾਂਗੇ ਜਿਵੇਂ ਆਪਣਾ ਖਾਣ-ਪੀਣ ਦਾ ਸਮਾਨ ਹੋ ਗਿਆ, ਚਿਪਸ, ਕੁਰਕੁਰੇ ਉਹ ਵੀ ਰੱਖ ਲਿਓ। ਹੋਰ ਵੀ ਸਮਾਨ, ਖਾਣ ਦੇ ਨਾਲੇ ਵੀ ਰੱਖ ਲਿਓ।
ਕੱਪੜੇ-ਕੁਪੜੇ ਪੈਕਿੰਗ, ਕੱਪੜਿਆਂ ਦੀ ਕਰ ਲਾਂਗੇ, ਸਮਾਨ।
ਮੈਂ ਤਾਂ ਸੋਟਸ ਪਾ ਕੇ ਜਾਾਂਗਾ, ਸੋਰਟਸ ਤੇ ਸਵਾਦ ਹੀ ਬੜਾ ਹੁੰਦਾ।
ਅੱਛਾ, ਠੀਕ ਹੈ।
ਹਾਂ, ਅੱਛਾ ਗ।
ਆਪਾਂ ਉੱਥੇ ਜਾ ਕੇ ਹੋਰ ਵੀ ਕਰ ਲਾਂਗੇ, ਦੋ ਚਾਰ। ਅਡਵੈਂਚਰ ਦੀ ਗੇਮਾਂ, ਕੋਈ ਟਰੈਕਿੰਗ, ਕੋਈ ਕੁਛ-ਕੁਛ। ਅਲੱਗ-ਅਲੱਗ ਚੀਜ਼ਾਂ, ਹੋਰ ਕੁਦਰਤੀ ਨਜ਼ਾਰੇ।
ਹਮ ਫਰਗ ਲ।
ਹਾਂ, ਪੈਰਾਗਲਾਈਡਿੰਗ ਵੀ, ਹੋਰ ਟੈਕਿੰਗ ਵੀ।
ਹਮ।
ਉੱਥੇ ਜਾ ਕੇ ਦੇਖ ਲਾਂਗੇ, ਹੋਟਲ 'ਚ ਰਹਿਣਾ ਹੈ ਕਿ ਆਪਾਂ। ਦੂਜਾ ਜਿਹੜਾ ਟੈਂਟ ਆਲਾ, ਹ ਟੈਂਟ 'ਚ ਫਰੇ।
ਬਾਹਰ ਬਣਾ ਕੇ, ਨਦੀ ਦੇ ਕਿਨਾਰੇ। ਟੈਂਟ ਬਣਾ ਕੇ ਬਾਹਰ, ਨਦੀ ਦੇ ਕਿਨਾਰੇ ਬੈਠ ਕੇ।
ਹਾਂ।
ਆਪਣੇ ਰੋਟੀਆਂ-ਰਾਟੀਆਂ ਬਣਾਈ ਜਾਓ। ਮੈਗੀ ਬਣਾ ਲੋ, ਨਿਊਡਲ ਜੋ ਵੀ ਦਿਲ ਕਰਦਾ ਤੁਹਾਡਾ, ਉਹ ਤੁਸੀਂ ਬਣਾ ਸਕਦੇ ਹੋ। ਮੈਗੀ-ਮੂਗੀ ਵੀ ਰੱਖ ਲਾਂਗੇ, ਬੈਗ 'ਚ ਇੱਥੇ ਹੀ ਲੈ ਚੱਲਾਂਗੇ।
ਹਾਂ, ਟੈਂਟ ਆਲਾ ਕੰਮ ਦੇਖ ਲਾਂਗੇ।
ਹੈਂ।
ਟੈਂਟ ਆਲਾ ਕੰਮ ਸਹੀ ਹੈ।
ਹਾਂ, ਟੈਂਟ ਆਲਾ ਕੰਮ ਸਹੀ ਹੈ। ਮੈਗੀ ਵੀ ਇੱਧਰੋਂ ਹੀ ਰੱਖ ਲਾਂਗੇ, ਇੱਧਰੌ ਹੀ ਲੈ ਚਲਾਂਗੇ, ਉੱਥੇ ਤਾਂ ਬੋਤ ਮਹਿੰਗੀ ਹੋਗੀ।
ਹਾਂਜੀ।
ਹਮ ਜ ਹੈਲੋ।
ਹੈਲੋ, ਹਾਂਜੀ, ਉਹ ਆਵਾਜ਼ ਘੱਟ ਗਈ ਸੀ ਜੀ।
ਅੱਛਾ।
ਹਾਂਜੀ। ਹੋਰ, ਹੋਰ ਵੀ ਦੇਖ ਲਾਂਗੇ, ਕਿਆ ਕੁਛ ਕਰਨਾ ਆ ਪਹਾੜਾਂ ਤੇ ਅਲੱਗ-ਅਲੱਗ
ਉੱਥੇ ਵਾਟਰ ਰਾਫਟਿੰਗ ਵੀ ਕਰਵਾਉਂਦੇ ਨੇ, ਵਾਟਰ ਰਾਫਟਿੰਗ ਕਰ ਲੈ ਤੂੰ। ਪੈਰਾ - ਪੈਰਾਗਲਾਈਡਿੰਗ ਹੋ ਗਿਆ, ਬੰਗੀ ਜੰਪਿੰਗ ਹੋ ਗਿਆ, ਬੰਗੀ ਜੰਪਿੰਗ
ਹਾਂਜੀ, ਹਾਂ।
ਪੈਰਾਂ ਵਿੱਚ ਬਣਦੇ ਤੇਰੇ ਰਸਤਾ, ਨਾਲ ਹੀ ਪੁੱਠੀ ਛਾਲ ਮਾਰਾਂਗੇ ਥੱਲੇ।
ਹਾਂਜੀ ਹ ਠੀਕ ਹੈਜੀ, ਇਹ ਕੰਮ ਕਰਾਂਗੇ।
ਹੰ।
ਓ ਨਾਲੇ ਆਪਣਾ ਇਹ ਵੀ ਧਿਆਨ ਰੱਖਣਾ ਉੱਥੇ ਜਾ ਕੇ ਲੋਕੀ ਗੰਦ ਵੀ ਬਹੁਤ ਪਾਦੇ ਹੈ। ਆਪਾਂ ਨੇ ਆਪਣਾ ਸਮਜ ਕੇ ਉੱਥੇ ਜਾ ਕੇ ਸਾਫ਼ ਸੁਥਰਾ
ਹੂੰ ਓਥੇ ਗੰਦ ਨਈ ਪਾਨਾ ਤਨੇ।
ਸਾਫ-ਸੁਥਰਾ ਰੱਖਣਾ ਗੰਦ ਨੀ ਪਾਣਾ।
ਹੂੰ ਸਈ ਐ।
ਸਹੀ ਗੱਲ ਆ ਜੀ ਕੱਲ ਦਾ ਆਪਾਂ ਧਿਆਨ ਰੱਖਣਾ ਹੈ।
ਹਾਂ ਲਾਡੇ ਨੂੰ ਵੀ ਨਾਲ ਲੈ ਚੱਲਾਂਗੇ।
ਹਾਂ ਨਾਮ ਨੀ ਲੈਣਾ।
ਹੂੰ।
ਠੀਕ ਐ ਹਾਂਜੀ ਹੋਰ ਕਰਲਾਂਗੇ ਦੋ-ਚਾਰ ਦੋਸਤ ਆਪਣੇ ਯਾਰ ਮਿੱਤਰ
ਹਾਂ ਹੋਰ ਸਰਵਾਂ ਨੂੰ ਜਾ ਕੇ
ਪਹਾੜਾਂ ਦੀ ਚਾਹ ਪੀਵਾਂਗੇ ਪਹਾੜਾਂ ਦੀ ਮੈਗੀ ਖਾਵਾਂਗੇ।
ਹੂੰ
ਹਾਂਜੀ ਹਾਂ ਪਹਾੜਾਂ ਚਾਅ ਪੀਂਣਦਾ ਮੈਗੀ ਖਾਣ ਦਾ ਅਲੱਗ ਈ ਮਜ਼ਾ ਐ।
ਇਹ ਤਾਂ ਹੈ ਨਦੀਆਂ ਦੇਵਾ ਹਨ। ਉਹ ਝਰਨੇ ਡਿੱਗਦੇ ਆ ਝਰਨੇ ਚ ਵੀ ਨਹਾਣਾ ਆਪਾਂ ਨੇ। ਝਰਨਾ ਨੀ ਆਦਾ ਵਾਟਰਫੋਲ ਵਾਟਰਫੋਲ ਚ
ਨਾਲੇ ਚਾਰ ਦੋਸਤ ਕੱਠੇ ਬਹਿ ਜਾਂਗੇ।
ਆਹ ਹਾਂ ਗੱਲਾਂ ਬਾਤਾਂ ਮਾਰ ਲਾਂਗੇ। ਕਾਫ਼ੀ ਟਾਈਮ ਹੋ ਗਿਆ ਬਸ ਹੂੰ
ਹਾਂਜੀ ਹਾਂ।
ਚਾਰ ਗੱਲਾਂ ਹੋ ਜਾਣਗੀਆਂ ਸੁੱਖ-ਦੁੱਖ ਸਾਂਝੇ ਹੋ ਜਾਣਗੇ।
ਹਾਂਜੀ ਹਾਂ।
ਹੂੰ
ਖ ਲਾਂਗੇ ਰੂਟ ਆਪਾਂ ਕਿਹੜੇ ਰੂਟ ਤੋਂ ਜਾਣਾ ਰੂਟ ਦੇਖ ਲਾਂਗੇ ਜਿਸ ਚ ਜਿਹੜਾ ਰੂਟ ਵਧੀਆ ਹੋਇਆ
ਮੈਪ ਲੱਗਿਆ ਹੋਇਆ ਆਪਣੇ ਕੋਲ ਮੈਪ ਲੈ ਚੱਲਾਂਗੇ।
ਹਾਂਜੀ ਹਾਂ।
ਹੋਰ ਕੀ ਕਰ ਸਕਦੇ ਆ ਆਪਾਂ ਜਾ ਕੇ ਪਹਾੜਾਂ ਚ?
ਉੱਥੇ ਤਾਂ ਕਾਫੀ ਚੀਜ਼ਾਂ ਨੇ ਕਰਨ ਨੂੰ ਆਹ ਟਰੈਕਿੰਗ ਕਰ ਲੈ। ਟਰੈਕਿੰਗ ਵੀ ਐ ਜੰਗਲਾਂ ਚ।
ਹਾਂਜੀ
ਓਥੇ ਤੈਨੂੰ ਟਰੈਕਿੰਗ ਵੀ ਮਿਲ ਜਾਏਗੀ।
ਹਾਂਜੀ, ਚਾਰ-ਚਾਰ ਪੰਜ-ਪੰਜ ਹਜ਼ਾਰ ਦਾ ਖਰਚਾ ਆ ਜਏਗਾ ਨਾ ਸਾਰਾ।
ਹਾਂ ਪੰਜ ਸਾਰਿਆਂ ਦਾ ਪੰਜ-ਪੰਜ ਹਜ਼ਾਰ ਲਾ ਲਾਂਗੇ। ਆਪਣੇ ਕੋਲ ਵੀਹ ਪੱਚੀ ਹਜ਼ਾਰ ਇਕੱਠਾ ਹੋ ਜਏਗਾ। ਉਸ ਤੋਂ ਬਾਅਦ ਜਿਵੇਂ ਮਰਜ਼ੀ ਕਰੋ ਇੰਜੋਏ।
ਹਾਂਜੀ ਹਾਂ-ਹਾਂਜੀ ਹਾਂ।
ਹੂੰ
ਆਪਾਂ ਕਰਦੇ ਹਾਂ ਸਲਾਹ ਇੱਕ ਦੋ ਦੋਸਤਾਂ ਨਾਲ ਹੋਰ ਫ ਹਾਂਜੀ
ਕਰਦੇ ਆ
ਕੀ ਕਿਅ ਓ? ਹਾਂਜੀ ਸਲਾ
ਨਾ ਕਰਦੇ ਆਂ ਮੈਂ ਕਿਹਾ ਪੁੱਛ ਲਾਂਗੇ।
ਫਿਰ ਜੋ ਬਣੇਗਾ ਫਿਰ ਆਪਾਂ ਉਸ ਦਿਨ ਚੱਲ ਪਵਾਂਗੇ।
ਹੂੰ
ਹੋਰ? ਹੋਰ ਪਹਾੜਾਂ ਦੀ ਕੋਈ ਖੁਬੀ ਦੱਸੋ ਜੀ?
ਹੂੰ
ਹੋਰ ਪਹਾੜਾਂ ਦੀ ਕੋਈ ਖੂਬੀ ਦੱਸੋ? ਲ ਪਾਓ ਓਥੇ ਜਾ ਕੇ ਕਰ ਸਕੀਏ ਹੁਣੀ। ਜੋ ਹੁਣ ਆਪਾਂ ਸਲਾਹ ਕਰਕੇ ਜਾਵਾਂਗੇ ਫਿਰ ਓਥੇ ਜਾ ਕੇ ਆਪਣਾ ਟਾਈਮ ਨੀ ਖਰਾਬ ਹੋਏਗਾ ਜੋ ਆਪਾਂ ਸੋਚ
ਮਾਂ ਤਾਂ ਮਾਂ ਤਾਂ ਓਥੇ ਸਲੋ ਮੋਸਨ 'ਚ ਵੀਡੀਓ ਬਣਾਣੀ ਆ ਰਨਿੰਗ ਕਰਦੇ ਹੋਏ ਦੀ।
ਭੱਜਦੀ ਹੋਏ ਦੀ।
ਹ ਭਜਦੇਓ ਫ ਹਾਂ ਭਦੇਓ ਵਧਦੇ ਵਜਦੀ ਵੀਡੀਓ ਬਣਾਣੀ ਆ, ਫੋਟੋਆਂ ਇੱਕ ਫੋਟੋਆਂ ਇੱਕ ਤੋਂ ਇੱਕ ਫੋਟੋਆਂ ਤਾਂ ਇੱਕ ਤੋਂ ਇੱਕ ਖਿਚਾਣੀ ਐ।
ਹਾਂਜੀ ਕੱਪੜੇ ਆਪਾਂ ਨੂੰ ਸਰਦੀ ਵਾਲੇ ਚੱਕਣ ਦੀ ਤਾਂ ਲੋੜ ਨਈ? ਗਰਮੀਆਂ ਵਾਲੀ ਠੀਕ ਐ ਕੱਪੜੇ ਤਾਂ ਹਨਾ ਜ਼ਿਆਦਾ ਠੰਢ ਤਾਂ ਨਈ ਹੁੰਦੀ?
ਥੋੜੇ ਜਿ ਮੋਟੇ ਕੱਪੜੇ ਰੱਖ ਲੈਂਗੇ ਠੰਡ ਤਾਂ ਹੈਗੀ ਆ। ਥੋੜ੍ਹੀ ਬੋਹ
ਹਾਂ ਥੋੜ੍ਹਾ ਜਿਹਾ ਹਣੇ ਇਹਦਾ ਵੀ ਤਿਆਰੀ ਸਾਰੀ ਕਰ ਲਵਾਂਗੇ ਤਿਆਰੀ, ਇੱਕ ਲਿਸਟ ਬਣਾ ਕੇ ਠੀਕ ਆ ਭਾਜੀ। ਚਲੋ ਕਰਦੇ ਆ ਭਾਜੀ ਸਲਾਹ
ਹਾਂ ਸਲਾਹ ਕਰਕੇ ਦੱਸ ਦਿ ਫਿਰ ਕਰੇ ਵੀ ਦੱਸ ਦੱਸਦੇ ਹੋ ਕਿੱਥੇ ਕਰਦੇ ਬੋਲਣ ਕੀ ਤੁਸੀਂ ਲਾਂਗੇ
ਨਈ-ਨਈ ਸਾਰੀ ਸਲਾਹ ਕਰਕੇ ਜਾਵਾਂਗੇ ਆਪਾਂ।
ਹੂੰ-ਹੂੰ ਬਾਕੀ ਸਾਰਿਆਂ ਨੂੰ ਵੀ ਕਹਿ ਦਿਓ ਘਰੇ ਆਪਣੇ -ਆਪਣੇ ਦੱਸ ਕੇ ਜਾਇਓ ਜੀ।
ਹਾਂਜੀ ਹਾਂ ਠੀਕ ਐ, ਅਹੀ ਐ ਓਸ ਤੋਂ ਬਾਅਦ ਤਾਂ ਆਪਾਂ ਜਾ ਸਕਦੇ ਆਹੀ ਮੌਸਮ ਆ ਵਧੀਆ।
ਹਾਂ
ਹਾਂਜੀ। ਹੋਰ ਭਾ ਚਲੋ ਠੀਕ ਹੈ ਭਾਜੀ ਆਪਾਂ ਕਰਦੇ ਆ ਸਲਾਹ ਫਿਰ ਠੀਕ ਐ ਦੋ ਚਾਰ ਦਿਨਾਂ ਤੱਕ ਆਪਣਾ ਪੱਕਾ ਰੱਖਿਓ।
ਠੀਕ ਐ, ਠੀਕ ਐ ਮੈਂ ਵੀ ਬਸ ਪੈ ਪਕਿੰਗ ਪਕਿੰਗ ਸਟਾਰਟ ਕਰ ਦਾਂਗਾ ਇੱਕ ਦੋ ਦਿਨ ਪਹਿਲਾਂ ਈ ਪੈਕਿੰਗ ਕਰ ਲਿਓ ਆਪਣੀ।
ਠੀਕ ਭਾਜੀ ਫ ਸਿ੍ਰੀਕ
ਠੀਕ ਓਕੇ ਜੀ ਸਤਿ ਸ਼੍ਰੀ ਅਕਾਲ।
ਓਕੇ ਜੀ ਓਕੇ।